ਹੈਲੋ। ਹੈਲੋ। ਹੈਲੋ
ਹੈਲੋ
ਹੈਲੋ-ਹੈਲੋ ਸਤਿ ਸ਼੍ਰੀ ਅਕਾਲ ਜੀ।
ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ।
ਹਾਂਜੀ।
ਹੋਰ ਸੁਣਾਓ ਕਿੱਦਾਂ। ਵਧੀਆ ਜੀ ਵਧੀਆ ਤੁਸੀਂ ਸੁਣਾਓ ਕਿਵੇਂ ਵਧੀਆ ਬਸ ਬੈਠੇ ਸੀ
ਓ ਉਥੇ ਗੱਲ ਕਰ
ਹਾਂਜੀ-ਹਾਂਜੀ।
ਹਾਂਜੀ ਹਾਂਜੀ ਤੁਹਾਨੂੰ ਆਵਾਜ਼ ਸਹੀ ਆ ਰਹੀ ਹੈ ਨਾ ਓਕੇ ਓਕੇ
ਹਾਂਜੀ ਹਾਂਜੀ ਹੁਣ ਰਹੀ ਹੈ
ਠੀਕ ਹੈ, ਚਲੋ ਆਪਾਂ ਖੇਡਾਂ ਦੇ ਟੋਪਿਕ ਦੇ ਉੱਤੇ ਗੱਲ ਕਰਦੇ ਹਾਂ
ਹਾਂਜੀ
ਹਾਂਜੀ ਵੀ ਹੁਣ ਦੇਖ ਲਓ ਵੀ ਆਪਣੇ ਪੰਜਾਬ ਚ ਦੇਖੋ ਕਿੰਨੇ ਤਰ੍ਹਾਂ ਦੀਆਂ ਖੇਡਾਂ ਚੱਲੀਆਂ ਹੋਈਆਂ ਨੇ।
ਹੁਣ ਤਾਂ ਦੇਖੋ ਸਕੂਲਾਂ ਦਾ ਪੱਧਰ ਵੀ ਐਵੇਂ ਹੋ ਗਿਆ ਕਿ ਹਰ ਬੋਲਿਆ ਜਾਂਦਾ, ਕੋਈ ਗੇਮ ਦੇ ਵਿੱਚ ਹਿੱਸਾ ਲੈਣ ਲਈ ਕਿਹਾ ਜਾਂਦਾ।
ਹਾਂਜੀ
ਹਾਂਜੀ ਹਾਂਜੀ, ਤੁਸੀਂ ਵੀ ਥੋੜਾ ਬੋਲਣਾ ਠੀਕ ਹੈ, ਜਿੰਨਾ ਕੁ ਤੁਹਾਨੂੰ ਪਤਾ ਲਗਾ ਲਓ। ਹਾਂਜੀ, ਹਾਂਜੀ, ਅ ਖੇਡ ਗੇਮਾਂ ਹੋਗੀਆਂ ਲਗਾ ਲਓ ਵੀ। ਸਕੂਲ ਚੱ ਆਪਾਂ ਨੂੰ ਲਗਾ ਲੋ, ਅੱਜ ਕੱਲ ਤਾਂ ਦੇਖੋ ਆਪਾਂ ਨੂੰ ਅ, ਸਰਦੀ ਦੇ ਟਾਈਮ ਦੇਖੋ ਜੂਡੋ ਜਾਂ ਘਟ ਕਰਾਟੇ ਵਗੈਰਾ ਵੀ ਸਿਖਾਏ ਜਾਂਦੇ ਨੇ ਸਕੂਲਾਂ ਦੇ ਵਿੱਚ।
ਬਿਲਕੁਲ ਜੀ
ਅਹ ਹਰ ਇੱਕ ਗੇਮ ਤਾਂ ਦੇਖੋ ਖਿਡਾਈ ਜਾਂਦੀ ਆ, ਖੋ ਖੋ ਹੋ ਗਿਆ ਜਾਂ ਅ ਲਗਾ ਲੋ ਵਾਲੀਬਾਲ ਹੋ ਗਿਆ ਹਨਾ, ਚਲੋ ਕ੍ਰਿਕਟ ਨੂੰ ਛੱਡ ਕੇ ਕਈ ਸਕੂਲਾਂ ਚ ਤਾਂ ਚਲੋ ਕ੍ਰਿਕਟ ਵੀ ਖਿਡਾਈ ਜਾਂਦੀ ਆ।
ਅ
ਪਰ ਚਲੋ ਜੇ ਆਪਾਂ ਸਰ ਸਰਕਾਰੀ ਸਕੂਲ ਦੀ ਗੱਲ ਕਰੀਏ, ਜਿੱਥੇ ਤੱਕ ਅਸੀਂ ਦੇਖਿਆ ਜਿਮਨਾਸਟਿਕ ਵਗੈਰਾ ਹੋ ਗਏ ਜੂਡੋ ਘਰਾਟੇ ਹਨਾ ਖੋ ਖੋ ਵਗੈਰਾ ਹੋ ਗਏ‌। ਕਿਉਂਕਿ ਜੋ ਆਪਣੇ ਫਿਜ਼ਕਲ ਵਾਲੇ ਟਿਚਰ ਹੁੰਦੇ ਨੇ, ਫਿਰ ਉਹ ਆਪਾਂ ਨੂੰ ਖਿਡਾਉਣ ਲਈ ਲ ਕੇ ਵੀ ਜਾਂਦੇ ਨੇ, ਟੀਮ ਬਣਾ ਕੇ ਐਵੇਂ ਦੇਖੋ ਇਹ ਆ ਵੀ ਖੇਡਾਂ ਦਾ ਵੀ ਸਾਡਾ ਜੀਵਨ ਦੇ ਵਿੱਚ ਬਹੁਤ ਮਹੱਤਵਪੂਰਨ ਰੋਲ ਰਿਹਾ, ਅਗਰ ਕੋਈ ਬੱਚਾ ਪੜ੍ਹਾਈ ਦੇ ਵਿੱਚ ਨੀ ਕਾਮਯਾਬ ਹੈਗਾ। ਤਾਂ ਉਹ ਖੇਡਾਂ ਦੇ ਵਿੱਚ ਅਗਰ ਭਾਗ ਲੈ ਲੈਂਦਾ ਤਾਂ ਉੱਧਰ ਕਾਮਯਾਬ ਹੋ ਜਾਂਦਾ। ਚਲੋ ਇਹ ਨੀ ਬ ਹਾਰ ਇੱਕ ਇੱਕ ਬੱਚਾ ਉਹ ਤਾਂ ਸਭ ਦੀ ਆਪਣੀ ਆਪਣੀ ਕਿਸਮਤ ਆ ਨਾ ਪਰ ਕੀ ਇਹ ਮੰਨਿਆ ਜਾਂਦਾ, ਕਿ ਹੁਣ ਆਪਾਂ ਖਿਡਾਰੀਆਂ ਨੂੰ ਹੀ ਦੇਖਦੇ ਹਾਂ, ਕਬੱਡੀ ਦੇ ਖਿਡਾਰੀ ਲਗਾ ਲਓ। ਕਿ ਚਲੋ ਇੱਕ ਕਬੱਡੀ ਖੇਡ ਆ ਜੋ ਹਨਾ ਕਿ ਵਧੀਆ ਖੇਡ ਆ ਪਹਿਲਾਂ ਤਾਂ ਚਲੋ ਹਰ ਇੱਕ ਪਿੰਡ ਦੇ ਵਿੱਚ ਇਹਦੇ ਟੂਰਨਾਮੈਂਟ ਵੀ ਕਰਵਾਏ ਜਾਂਦੀ ਸੀ।
ਹਾਂਜੀ
ਕਬੱਡੀ ਦੇਖ ਲਓ ਅਲੱਗ ਅਲੱਗ ਤਰੀਕੇ ਨਾਲ ਹਰ ਇੱਕ ਪਿੰਡ ਵਿੱਚ ਹੁੰਦੇ ਸੀ ਸਾਡੇ ਪਿੰਡਾਂ ਚ ਵੀ ਦੇਖ ਓ ਹੁੰਦੇ ਸੀ ਹਰ ਸਾਲ। ਪਰ ਹੁਣ ਬਿੱਚ ਦੀ ਨਾ ਓਹੋ ਖੇਡਾਂ ਲਗਾ ਲਓ ਕਬੱਡੀਏ ਲਗਾ ਲਓ ਤਾ ਬਿ ਚ ਦੀ ਓ ਕ ਟੂਰਨਾਮੈਂਟ ਕਰਵਾਣੇ ਬਾਂਦ ਕਾਰ ਦਿੱਤੇ ਗਏ ਸੀ, ਕਯੁਕਿ ਸਾਡੇ ਪਿੰਡ ਇੱਕ ਵਦੀਆ ਓ ਆ ਲਗਾ ਲੋ ਹਨਾ। ਹਰ ਖੇਡ ਦਾ ਟੂਰਨਾਮੈਂਟ ਹੁੰਦਾ ਸੀਗਾ ਪਰ ਓਦੋਂ ਬਾਂਦ ਕਾਰ ਦਿੱਤੀ ਓ ਹੋ।
ਅੱਛਾ ਬਾੱਦ ਕਯੋ ਕੀਤੀ ਸੀ ਜੀ।
ਪਤਾ ਨੀ ਪਰ ਵੀ ਪੈਲਾਂ ਦੇਖੋ ਦੂਰੋ-ਦੂਰੋ ਟੀਮਾਂ ਆਨਦੀਆਂ ਸੀ ਜਿਵੇ ਆਪਾ ਟੀਵੀਆਂ ਚ ਦੇਖਦੇ ਸੀ ਨਾ। ਓਵੇਂ ਹੁੰਦੀ ਸੀਗੀ ਸਾਡੇ ਪਿੰਡ ਵੀ ਟੂਰਨਾਮੈਂਟ। ਪਰ ਫਿਰ ਨਾ ਓ ਹੌਲੀ-ਹੌਲੀ ਬਾਂਦ ਕਾਰਦੇ ਦੇਖਲੋ ਉਸ ਤੋ ਬਾਦ ਤਾ ਹੁਨ ਤਕ ਕਦੇ ਕਬੱਡੀ ਦਾ ਟੂਰਨਾਮੈਂਟ ਤੁਹੀ ਜਿਵੇ ਲਗਾ ਲੋ ਸਾਡੇ ਪਿੰਡ ਹੋਏਯਾ ਈ ਨੀ ਹੈਗਾ।
ਅੱਛਾ ਜੀ।
ਬਾਕੀ ਜਿਵੇ ਸਾਰੇ ਹੋਏ ਨੇ ਜਿਵੇ ਹੁਨ ਬਾਲੀਵੋਲ ਦਾ ਕਰਾਏਆ ਸੀ ਪਿੱਛੇ ਜੇ, ਲਗਾ ਲੋ। ਤੇ ਹੁਨ ਕ੍ਰਿਕੇਟ ਦਾ ਹੋ ਕੇ ਹਟੇਆ। ਪਰ ਵੀ ਕਬੱਡੀ ਦਾ ਨੀ ਵੀ ਸਾਡੇ ਪਿੰਡ ਵੀ ਹੋਏਆ ਉਸ ਤੋ ਬਾਦ ਕਾਫ਼ੀ ਚਿਰ ਹੋ ਗਯਾ। ਪੈਲਾਂ ਤਾ ਇੱਕ ਹਰਿਆਣੇ ਦੀ ਕੁੜੀ ਵੀ ਸੀ ਓ ਫੇਮਸ ਸੀਗੀ ਕਬੱਡੀ ਚ ਓਦਾ ਨਾਮ ਸੀਗਾ, ਹੁਨ ਤਾ ਮੈਨੂੰ ਵੀ ਨੀ ਯਾਦ ਇੱਕ ਦੋ ਵਾਰ ਤਾ ਅਸੀ ਵੀ ਦੇਖਣ ਗਏ ਸੀ। ਓ ਵੀ ਆਂਦੀ ਸੀਗੀ ਕੁੜੀਆਂ ਦੇ ਵੀ ਹੋਂਦੇ ਸੀ। ਪਰ ਨਾ ਸਮੇਂ ਦੇ ਨਾਲ ਫੇਰ ਬਾਚੋਂ ਬਾਂਦ ਕਾਰ ਦਿੱਤੇ ਗਏ, ਇੱਥੇ ਕਰਵਾਨੇ।
ਅੱਛਾ ਜੀ।
ਹੁਨ ਵੀ ਪਰ ਬੋਹਤ ਪਿੰਡਾਂ ਚ ਤਾ ਲਗਾ ਲਓ ਹੁੰਦੇ ਨੀ ਕਈ ਪਿੰਡਾਂ ਚ ਨਹੀਂ ਵੀ ਹੁੰਦੇ।
ਬਿੱਲਕੁਲ ਜੀ।
ਹਾਂਜੀ-ਹਾਂਜੀ ਪਰ ਇਹੀ ਆ ਵੀ ਖੇਡਾਂ ਜਿਵੇਂ ਕਰਵਾਣੀਆਂ ਚਾਹੀਦੀਆ ਹਨਾ ਆਪਾ ਖੇਡਾਂ ਜੇ ਖਿਡਾਰੀ ਦੇਖਦੇ ਹਾਂ ਕੋਈ ਏ ਨੀ ਵੀ ਸਾਰੇ ਪੜ੍ਹੇ ਈ ਹੁੰਦੇ ਨੇ ਖਡਾਰੀ। ਕੋਈ ਏ ਨੀ ਵੀ ਕੋਈ ਸਾਰੇ ਅਮੀਰ ਘਾੱਰ ਤੋ ਈ ਹੈਗੇ ਨੇ ਖਡਾਰੀ।
ਹਾਂਜੀ ਹਾਂਜੀ।
ਸਾਰੇ ਦੇਖੋ ਮਿਕਸਅਪ ਹੋਨਦੇ ਨੇ ਓਥੇ ਤਾਂ ਦੇਖੋ ਏਆ ਵੀ ਚਲੋ ਜਿਦਾ ਜਿੱਦੇ ਵੱਲ ਇੰਟਰਸਟ ਹੋ ਗਯਾ ਹਨਾ, ਹੋਣ ਆਪਾਂ ਕਈ ਖਡਾਰੀ ਦੇਖਦੇ ਹਾਂ ਬਾਲੀਵੋਲ ਜੋ ਹੁੰਦੇ ਨੇ ਇਨਟ੍ਰਸਟਡ ਯਾ ਕ੍ਰਿਕਟ ਚ ਲਗਾ ਲਓ, ਕ੍ਰਿਕਟ ਦੇ ਖਡਾਰੀ ਦੇਖ ਲੋ। ਹੁਨ ਜਿਵੇ ਕ੍ਰਿਕੇਟ ਦੇ ਖਡਾਰੀ ਹੋ ਗੇ ਓ ਕੇੜਾ ਸਾਰੇ ਪੜੇ ਹੀ ਲਿਖੇ ਹੋਏ ਨੇ।
ਹੂੰ।
ਦੇਗੋ ਨੈਸ਼ਨਲ, ਇੰਟਰਨੈਸ਼ਨਲ ਲਗਾ ਲਓ ਕਿੱਥੇ-ਕਿੱਥੇ ਤੱਕ ਜਾਂਦੇ ਨੇ ਹੋਣ ਕੁੜੀਆਂ ਈ ਲਗਾਲੋ ਦੇਖੋ ਕਿੰਨੇ-ਕਿੰਨੇ ਇਨਾਮ ਪ੍ਰਾਪਤ ਕਾਰ ਰਈਆਂ ਨੇ ਖੇਡਾਂ ਦੇ ਵਿੱਚ। ਜਾ ਇੱਕ ਗੋਲਾ ਸੁੱਟ ਖੇਡ ਹੁੰਦੀ ਆ ਜਿਵੇ ਦੇ ਓ ਕੁੜੀ ਇੱਕ ਪਿਛਲੀ ਵਾਰ ਹੁਨ ਜਿਦੀ ਗਾੱਲ ਆ ਪਿਛਲੀ ਵਾਰ ਓ ਕੁੜੀ ਨੂੰ ਵੀ ਇਨਾਮ ਦਿੱਤਾ ਗਯਾ ਮੈਡਲ ਮਿਲਯਾ ਓਨੂੰ।
ਹਾਂਜੀ।
ਹਾਂਜੀ। ਵੀ ਇਹੀ ਆ ਵੀ ਸਾਰੀਆਂ ਅਲੱਗ-ਅਲੱਗ ਓਹ ਨੇ ਨਾ ਖੇਡਾਂ ਵੀ ਦੇਖੋ ਪਰ ਇਹੀ ਆ ਵੀ ਸੱਬ ਨੂੰ ਕਿਸੇ ਨਾ ਕਿਸੇ ਖੇਡ ਵਿੱਚ ਹਿੱਸਾ ਲੇਣਾ ਚਾਈਦਾ। ਜਿਵੇਂ ਤੁਆਨੂੰ ਵੀ ਕੋਈ ਗ ਖੇਡ ਪਸਾਂਦ ਓਣੀ ਚਲੋ ਮੁੰਡੇ ਤਾਂ ਵੈਸੇ ਈ ਸ਼ਾਮ ਨੂੰ ਜਿਵੇਂ ਸਟੇਡੀਅਮ ਚ ਖੇਡਨ ਚਲੇ ਜਾਂਦੇ ਨੇ।
ਹਾਂਜੀ-ਹਾਂਜੀ।
ਹਾਂਜੀ, ਤੁਆਨੂੰ ਕੋਈ ਖੇਡ ਪਸਾਂਦ ਹੋਵੇ।
ਹਾਂਜੀ, ਸਾਡੇ ਇੱਧਰ ਕ੍ਰਿਕਟ ਖੇਡਦੇ ਨੇ ਜੀ ਸਾਰੇ ਯਾਰ ਦੋਸਤ ਜਿਹੜੇ ਰਾਈਟ ਨੂੰ ਸ਼ਨੀਵਾਰ ਨੂੰ ਰਾਤੀ ਜਾਂਦੇ ਨੇ? ਸਟੇਡੀਅਮ ਵੀ ਖੇਡਣ ਸਾਡੇ, ਤੇ ਸਟੇਡੀਅਮ ਬਣਿਆ ਪਿਆ
ਠੀਕ ਹੈ ਠੀਕ ਹੈ, ਸਾਡੇ ਵੀ ਇੱਥੇ ਬਣਿਆ ਹੋਇਆ ਜਿਵੇਂ ਜਿਵੇਂ ਹੁਣ ਮੈਨੂੰ ਯਾਦ ਆ ਕਿ ਸਾਡੇ ਘਰਾਂ ਚ ਚਲੋ ਇੱਕ ਦੋ ਪਰਸਨ ਹੈਗਾ ਨਾਲ ਦੇ ਘਰ ਚ ਜੋ ਜਾਂਦੇ ਨੇ ਸ਼ਾਮ ਨੂੰ ਪਰ ਉਹ ਵਾਲੀਬਾਲ ਖੇਡਣ ਜਾਂਦੇ ਨੇਂ
ਅੱਛਾ ਜੀ।
ਹਾਂਜੀ ਹਾਂਜੀ, ਉਹ ਵਾਲੀਬਾਲ ਖੇਡਣ ਜਾਂਦੇ ਨੇ। ਕ੍ਰਿਕਟ ਦੇ ਵੀ ਇੱਥੇ, ਹੁੰਦੇ ਨੇ ਜਿਵੇਂ ਹੁਣ ਤੁਹਾਨੂੰ ਪਤਾ ਖੇਤ ਖਾਲੀ ਨੇ ਕਈਆਂ ਦੇ। ਜਿਵੇਂ ਕੋਈ ਕੋਈ ਹਨਾ, ਉੱਥੇ ਵੀ ਕ੍ਰਿਕਟ ਖੇਡਦੇ ਦੇਖੇ ਜਾਂਦੇ ਨੇ। ਜਿਵੇਂ ਸਾਡੇ ਇਹ ਆ ਵੀ ਸਾਡੇ ਕੋਈ ਨਾ ਕੋਈ ਟੂਰਨਾਮੈਂਟ ਹੁੰਦਾ ਰਹਿੰਦਾ ਪਿੰਡ 'ਚ
ਸਾਡੇ ਇਥੇ ਵੀ ਹੋਂਦੇ ਰਹਿੰਦੇ ਨੇਂ ਗਾ ਸਾਡੇ ਇੱਧਰ ਵੀ ਹੁੰਦੇ ਰਹਿੰਦੇ ਨੇ, ਸਾਡੇ ਇੱਧਰ ਹੀ ਸਟੇਟ ਦੇ ਵੀ ਹੋ ਜਾਂਦੇ ਨੇ। ਵੀ ਸਾਡੇ ਇੱਥੇ ਗਰਾਊਂਡ ਬਹੁਤ ਫੇਮਸ ਹੈਗਾ।
ਨਹੀਂ, ਸਾਡੇ ਇੱਥੇ ਸਟੇਟ ਦੇ ਤਾਂ ਨਹੀਂ ਹੁੰਦੇ, ਪਰ ਗਰਾਊਂਡ ਤਾਂ ਸਾਡੇ ਵੀ ਦੇਖੋ ਵੱਡਾ ਪਰ ਇਹ ਆ ਵੀ ਜਿਵੇਂ ਨੇੜੇ ਤੇੜੇ ਦੇ ਪਿੰਡ ਲਗਾ ਲਓ, ਐਮੇਤਾਂ ਚਲੋ ਕਾਫ਼ੀ ਦੂਰ ਤੱਕ ਦੇ ਪਿੰਡ ਵੀ ਆਉਂਦੇ ਨੇ। ਕਬੱਡੀ 'ਚ ਤਾਂ ਦੇਖੋ ਕਾਫੀ ਆਉਂਦੇ ਸੀਗੇ ਉਹ ਤਾਂ ਅਨਲਿਮਿਟਡ ਟੀਮਾਂ ਹੁੰਦੀਆਂ ਸੀਗੀਆਂ, ਵੀ ਕਾਫ਼ੀ ਦੂਰ ਦੂਰ ਤੱਕ ਆਉਂਦੇ ਸੀ, ਉਦੋਂ ਤਾਂ ਉਰੇ ਵਧੀਆ ਮੈਚ ਹੁੰਦੇ ਸੀਗੇ ਉਸ ਟਾਈਮ ਤਾ। ਪਰ ਹੁਣ ਜਿਵੇਂ ਨਾ, ਵੀ ਕਬੱਡੀ ਦਾ ਸਾਡੇ ਇੱਧਰ ਘੱਟ ਗਿਆ ਸੀਗਾ।
ਨਹੀਂ, ਸਾਡੇ ਇੱਥੇ ਸਾਰੇ ਹੁੰਦੇ ਨੇ ਤੇ ਸਾਡੇ ਮੰਤਰੀ ਵੀ ਆਉਂਦੇ ਨੇ। ਬੰਗੜਾ ਵੀ ਹੁੰਦਾ ਹੈ, ਬਥੇਰਾ ਕੁੱਛ ਹੁੰਦੇ ਨੇ, ਐਮ ਐਲ ਏ ਐਮ ਐਲ ਏ ਤੋਂ ਉੱਪਰ ਜਿਹੜੇ ਐਮ ਸੋਂਦੇ ਨੇ ਉਹ ਵੀਉਂ ਨੇ ਸਾਡੇ ਇੱਥੇ ਸਟੇਟ ਦੇ ਸਾਡੇ ਇੱਥੇ ਉਹ ਵੀ ਆਉਂਦੇ ਨੇ ਖੱਟਰ ਜਿਵੇਂ ਅਸੀਂ ਨਾ ਸੀ ਐਮ ਸਿੰਘ ਮਨੋ ਲਾਲ ਖੱਟਰ ਜੋ ਵੀ ਆਉਂਦੇ ਨੇ ਹੋਰ ਵੀ ਬਥੇਰੇ ਬਥੇਰੇ ਆਉਂਦੇ ਨੇ ਸਾਡੇ ਇੱਥੇ
ਅੱਛਾ ਅੱਛਾ ਸਾਡੇ ਦੇਖੋ ਆਉਂਦੇ ਸੀ ਪਰ ਸਾਡੇ ਬਸ ਮੈਨੂੰ ਯਾਦ ਆ ਕਿ ਚਲੋ ਅਸੀਂ ਵੀ ਛੋਟੇ ਹੁੰਦੇ ਸੀ ਨਾ ਚਲੇ ਜਾਂਦੇ ਸੀ ਤੁਹਾਨੂੰ ਪਤਾ ਓਦੋ ਨਾ
ਤਾਂ ਮੇਰੇ ਯਾਦ ਆ ਕਿ ਉਦੋਂ ਜ਼ਰੂਰ ਆਉਂਦੇ ਸੀ ਪਰ ਉਸ ਤੋਂ ਬਾਅਦ ਨੀ ਕਦੇ ਐਵੇਂ ਹੋਈ ਕਬੱਡੀ ਮੈਨੂੰ ਲੱਗਦਾ ਉਸ ਹਿਸਾਬ ਨਾਲ ਤਾਂ ਹੋਈ ਉਹਨੇ ਜਿਵੇਂ ਪਹਿਲਾਂ ਹੁੰਦੀ ਸੀਗੀ ਉਹ ਤਾਂ ਰਾਤ ਤੁਹਾਨ ਨੂੰ ਗਿਆਰਾਂ ਗਿਆਰਾਂ ਬਾਰਾਂ ਬਾਰਾਂ ਵਜੇ ਤੱਕ ਵੀ ਮੈਚ ਚੱਲਦੇ ਰਹਿੰਦੇ ਸੀਗੇ ਦੇਖੋ ਬ ਫੇਰ ਨੀ ਉਹੀ ਥੋੜਾ ਘੱਟ ਗਿਆ ਹੁਣ ਕ੍ਰਿਕਟ ਦਾ ਹੋ ਕੇ ਹਟਿਆ ਸੀਗਾ ਸਾਡੇ ਇੱਥੇ ਜਿਵੇਂ ਜੋ ਲਗਾ ਲਓ ਪਿੰਡ ਚੋਂ ਬਾਹਰ ਗਏ ਹੋਏ ਸੀਗੇ ਉਹਨਾਂ ਨੇ ਵੀ ਇਨਾਮ ਲਗਾਏ ਸੀ ਰੱਖੇ ਗਏ ਸੀ ਤਕਰੀਕੜ ਦਾ ਜ਼ਰੂਰ ਹੋਇਆ ਸੀਗਾ ਸਾਡੇ ਉਹ ਹੋਰ ਨੇ ਸਾਡੇ ਕੋਲ ਹੋਇਆ ਹੁਣ
ਨਹੀਂ ਸਾਡੇ ਇੱਥੇ ਜਿਸ ਸਾਈਡ ਸਾਡੇ ਹੈਗੇ ਨਾ ਸਟੇਡੀਅਮ ਵਿੱਚ ਆਉਂਦੇ ਨੇ ਪੀ ਐਮ ਵੀ ਆ ਪ ਨੇ ਨਰਿੰਦਰ ਮੋਦੀ ਜੀ ਵੀ ਆਏ ਹੋਏ ਨੇ ਹੋਰ ਵੀ ਬਥੇਰੇ ਆਏ ਹੋਏ ਨੇ ਹਾਂਜੀ ਸਾਟ
ਜਿਵੇਂ ਕਿਹਾ ਵੀ ਸਟੇਟ ਦੀਆਂ ਖੇਡਾਂ ਵੀ ਹੁੰਦੀਆਂ ਨੇ ਤੁਹਾਡੀ ਸਾਈਡ ਤਾਂ ਹਾਂਜੀ ਜ ਹਾਂਜੀ ਇਸ ਚੀਜ਼ ਕਰਕੇ ਸਾਡੇ ਸਟੇਟ ਦੀਆਂ ਨੀ ਨਾ ਹੁੰਦੀਆਂ ਹੈਗੀਆਂ
ਪੰਜਾਬ ਚ ਤਾਂ ਆਸ ਪਾਸ ਦੇ ਪਿੰਡਾਂ ਦੀਆਂ ਹੋਈਆਂ ਜਿਵੇਂ ਕੱਲ ਤੋਂ ਸ਼ਹਿਰ ਦੇ ਇੱਥੇ ਹੁੰਦੀਆਂ ਨੇ ਵੱਡੀਆਂ ਵੱਡੀਆਂ ਸਾਰੀਆਂ
ਜਿਵੇਂ ਪਿੰਡਾਂ ਦੇ ਹੋ ਗਏ ਸ਼ਹਿਰਾਂ ਚ ਉਹ ਵੀ ਚਲੋ ਆਉਂਦੇ ਨੇ ਆਉਂਦੇ ਤਾਂ ਹੈਗੇ ਨੇ ਕਾਫੀ ਦੂਰ ਦੇ ਵੀ ਪਰ ਇਹ ਆ ਵੀ ਜਿਵੇਂ ਤੁਸੀਂ ਸਟੇਟ ਦੀ ਗੱਲ ਕੀਤੀ ਉ ਓਵੇਂ ਸਟੇਟ ਦੀ ਨੀ ਸਾਡੀ ਇੱਥੇ ਮੰਨੀ ਸਾਨੂੰ ਸਟੇਟ ਲਈ ਸਾਡੇ ਸ਼ਹਿਦ ਵਿੱਚ ਹੈਗਾ ਨੇੜੇ ਜਿਹੜਾ ਸ਼ਹਿਰ ਆ ਉੱਥੇ ਹੁੰਦੀਆਂ ਨੇ ਵਾਧੂ ਗੇਮਾਂ ਉਦੋਂ ਜਿਵੇਂ ਸਕੂਲ ਟਾਈਮ ਹੁੰਦੇ ਸੀਗੇ ਸਕੂਲ ਟਾਈਮ ਵਾਲੇ ਜਿਨ੍ਹਾਂ ਨੇ ਲੈ ਕੇ ਜਾਣਾ ਦੂਜੀ ਟੀਮ ਨਾਲ ਮੁਕਾਬਲਾ ਤਾਂ ਤਕਰੀਬਨ ਜਿਹੜਾ ਸਾਨੂੰ ਸ਼ਹਿਰ ਪੈਂਦਾ ਸੀ ਨੇੜੇ ਤਾਂ ਉੱਥੇ ਇੱਕ ਗਰਾਊਂਡ ਆ ਉੱਥੇ ਹੁੰਦੀਆਂ ਗੀਆਂ ਉਹ ਉਹ ਉੱਥੇ ਹੁੰਦੀਆਂ ਨੇ ਜਿਵੇਂ ਹੁਣ ਬੈਡਮਿੰਟਨ ਕਿਸੇ ਨੇ ਸਿੱਖ ਦੇਖਣਾ ਆ ਉੱਥੇ ਕਾਰਡ ਬਣਦਾ ਹਨਾ
ਹਾਂਜੀ ਹਾਂਜੀ
ਕਿ ਆਪਾਂ ਉੱਥੇ ਕੋਚਿੰਗ ਲੈ ਸਕਦੇ ਹਾਂ ਉੱਥੇ ਸਿੱਖ ਸਕਦੇ ਹਾਂ ਉੱਥੇ ਖੇਡ ਸਕਦੇ ਹਾਂ ਇਹ ਚੀਜ਼ ਹੁੰਦੀ ਆ ਸਾਡੇ ਇੱਧਰ ਵੀ ਜਿਹੜਾ ਨੇੜੇ ਸ਼ਹਿਰ ਪੈਂਦਾ
ਅੱਛਾ ਜੀ ਸਾਡੇ ਇਧਰ ਸਕੂਲ ਦਾ ਹੀ ਬੱਚਿਆਂ ਨੂੰ ਕਰਾ ਦਿੰਦੇ ਨੇ ਤਿਆਰੀ ਜਿਵੇਂ ਸਕੂਲ ਦੇ ਥੋੜੇ ਵੱਡੇ ਹੁੰਦੇ ਨੇ ਉੱਧਰੋਂ ਹੀ ਫੇਰ ਜਿਵੇਂ ਗਰਾਊਂਡ ਚ ਲੈ ਕੇ ਜਾਂਦੇ ਨੇ ਚੂਸ ਕਰਦੇ ਨੇ ਜਦੋਂ ਗਰਾਊਂਡ ਜਾਂਦੇ ਨੇ ਤਾਂ ਐੱਮ ਐੱਲ ਏ ਔਰ ਐੱਮ ਪੀਸ ਆ ਜਾਂਦੇ ਨੇ ਉਦੋਂ ਫਿਰ ਨੋਰਮਲੀ ਮਤਲਬ ਪੰਜ ਦਸ ਸਕੂਲ ਇਕੱਠੇ ਹੁੰਦੇ ਨੇ ਕਪੀਟੀਸ਼ਨ ਸਾਰੇ ਬੱਚੇ ਨੇ ਇਕੱਠੇ ਕਰਦੇ ਨੇ ਬੜਾ ਵੱਡਾ ਗਰਾਾਊਂਡ ਹੁੰਦਾ ਸਟੇਜ ਮਤਲਬ ਤਿੰਨ ਤਿੰਨ ਤਿੰਨ ਸਕੂਲ ਦੇ ਬੱਚੇੱ ਇਕੱਠੇ ਕਰਦੇ ਨੇ ਜਿਵੇਂ ਭੰਗੜਾ ਹੋ ਗਿਆ ਜਿਵੇਂ
ਹਾਂਜੀ ਹਾਂਜੀ
ਫਿਰ ਆਉਣਾ ਇੱਥੇ ਜਿਂ ਟੀਮ ਚੂਜ਼ ਹੁੰਦੀ ਹੈ ਫਿਰ ਜਿਹਨਾਂ ਚੋਂ ਟੀਮ ਵਿੱਚੋਂ ਵੀ ਕੋਈ ਬੈਸਟ ਹੁੰਦਾ ਪਰ ਉਸਨੂੰ ਅੱਗੇ ਪ੍ਰਮੋਟ ਕਰਦੇ ਨੇ ਕਿ ਮਤਲਬ ਅੱਗੇ ਹੋਰ ਵਧੀਆ ਕਰੇ
ਹਾਂਜੀ ਹਾਂਜੀ ਸਾਡੇ ਵੀ ਐਵੇਂ ਆ ਵੀ ਜਦੋਂ ਸਕੂਲ ਵਾਲੇ ਦੇਖੋ ਲੈ ਕੇ ਜਾਂਦੇ ਨੇ ਵੀ ਜਿਵੇਂ ਜੋ ਮੇਨ ਗਰਾਉਂਡ ਹੋ ਗਿਆ ਸਾਡੇ ਨੇੜੇ ਸ਼ਹਿਰ ਜਿੱ ਵੱਖ ਵੱਖ ਟੀਮਾਂ ਆਣਗੀਆਂ ਉੱਥੇ ਫਿਰ ਐਵੇਂ ਬੱਚਿਆਂ ਦੀ ਸਿਲੈਕਸ਼ਨ ਇਹ ਹੁੰਦੀ ਆ ਕਿ ਜਿਹੜਾ ਸਟੇਟ ਲੈਵਲ ਤੱਕ ਜਾਏਗਾ ਅੱਗੇ ਜਿਵੇਂ ਇੱਥੋਂ ਤਾਂ ਖਿਡਾਰੀ ਕਈ ਜਾਂਦੇ ਨੇ ਖੇਡਣ ਲਈ ਲੈ ਕੇ ਜਾਂਦੇ ਨੇ।
ਹਾਂਜੀ ਹਾਂਜੀ।
ਪਰ ਉੱਥੋਂ ਫਿਰ ਸਿਲੈਕਟ ਕੀਤੇ ਜਾਂਦੇ, ਨੇ ਜਿਵੇਂ ਜਿਸ ਟਾਈਮ ਅਸੀਂ ਸੀ ਉਸ ਟਾਈਮ ਖੋ ਖੋ ਲਈ ਵੀ ਲੈ ਕੇ ਜਾਂਦੇ ਸੀ। ਸੀਗੇ ਗਰਾਊਂਡ ਦੇ ਵਿੱਚ।
ਹ
ਇੱਥੇ ਖਿਡਾ ਕੇ ਲਗਾ ਲਓ ਅਲੱਗ ਅਲੱਗ ਟੀਮਾਂ ਨਾਲ ਮੈਚ ਹੁੰਦੇ ਸੀਗੇ ਫਿਰ। ਫਿਰ ਉਸ ਤੋਂ ਬਾਅਦ ਵੀ ਕੁਛ ਕੁ ਖਿਡਾਰੀ ਜਾਂਦੇ ਸੀਗੇ ਅੱਗੇ। ਜਿਵੇਂ ਜਿਹਨਾਂ ਨੂੰ ਲੈ ਕੇ ਜਾਂਦੇ ਸੀ, ਫੇਰ ਅੱਗੇ ਦੂਜੀ ਉਹਨਾਂ ਨਾਲ ਹੋਣੀਆਂ ਵੀ ਫੇਰ ਉਹ ਇੱਥੇ ਨੀ ਹੁੰਦੀਆਂ ਸੀ। ਉਹ ਕਿਸੇ ਹੋਰ ਗਰਾਊਂਡ ਦੇ ਵਿੱਚ ਹੁੰਦੀਆਂ ਸੀਗੀਆਂ।
ਹਾਂਜੀ।
ਇਸ ਕਰਕੇ। ਵੀ ਅਲੱਗ ਅਲੱਗ ਲੈਵਲ ਲੈਵਲ ਦੇ ਹਿਸਾਬ ਨਾਲ ਆ ਕੇ ਕਿਸ ਕਿਸ ਗਰਾਊਂਡ ਦੇ ਵਿੱਚ ਹੋਣੀਆਂ ਨੇ।
ਹਾਂਜੀ ਹਾਂਜੀ।
ਇਸ ਕਰਕੇ।
ਬਾਕੀ ਹੁਣ ਬੰਦੇ ਜਾ ਰਹੇ ਨੇ ਬੱਚੇ ਦੁਬਾਰਾ ਤੋਂ। ਖੇਡਾਂ ਵਾਲੇ ਪਾਸੇ ਵਿੱਚ ਬੰਦ ਹੋ ਗਈ ਸੀ, ਹੁਣ ਦੁਬਾਰਾ ਜਾ ਰਹੇ ਨੇ।
ਹਾਂਜੀ ਹੁਣ ਦੇਖੋ ਦੁਵਾਰੇ ਚਲਾ ਤੀਆ ਵੀ ਪਹਿਲਾਂ ਬੰਦ ਹੋ ਗਈਆ ਸੀ ਵੀ, ਤੁਹਾਨੂੰ ਦੱਸਿਆ ਵੀ ਜਿਵੇਂ ਸਾਡੇ ਇੱਥੇ। ਕਬੱਡੀ ਦੀਆਂ ਹੁੰਦੀਆਂ ਸੀਗੀਆਂ ਪਰ ਵੀ ਹੁਣ ਸਾਡੇ। ਇੱਥੇ ਕਬੱਡੀ ਬਹੁਤ ਘੱਟ ਹੁੰਦੀ, ਕਬੱਡੀ ਦੇ ਟੂਰਨਾਮੈਂਟ ਨਹੀਂ ਹੁੰਦੇ, ਬਾਕੀ ਸਾਰੇ ਹੁੰਦੇ ਨੇ।
ਹਾਂਜੀ ਚਲੋ ਠੀਕ ਹੈ, ਮੈਂ ਆਪ ਜੀ ਨੂੰ ਕਰਨਾ ਬਾਅਦ 'ਚ ਸਤਿ ਸ਼੍ਰੀ ਅਕਾਲ ਜੀ।
ਠੀਕ ਆ ਸਰ ਓਕੇ।